ਸਾਸ ਸ੍ਰੀ ਕਾਲ ਜੀ ਹੋਰ ਠੀਕ ਠਾਕ ਓ।
ਵਧੀਆ ਤੁਸੀਂ ਸੁਨ ਨਾਓ।
ਵਧੀਆ-ਵਧੀਆ, ਠੀਕ-ਠਾਕ ਹੋਰ ਕੀ ਕਰਦੇ। ਮੈਂ ਬੈਠੀ ਆ। ਸੇਲੀ ਮੇਰੀ ਤੰਦੂਰ ਤੇ ਰੋਟੀਆਂ ਲਾ ਰੀ ਉਨੂੰ ਵੇਖਦੀ ਵੀ ਆ ਕਿਵੇਂ ਲਾਂਦੀ ਪੀ ਏ।
ਚਲੋ ਵਧੀਆ ਗੱਲ ਏ, ਤੁਸੀਂ ਨੀ ਲਾਂਦੇ।
ਮੈਂ ਨਾ ਮੈਨੂੰ ਨੀ ਲਾਨੀਆਂ ਆਂਦੀਆ।
ਸੇਲੀ
ਹਾਂਜੀ। ਹਾਂਜੀ। ਬਸ ਸੇਲੀ ਲਾ ਦਿੰਦੀ ਆ, ਖਵਾ ਦਿੰਦੀ ਆਪੇ ਸਿੱਖਨ ਦੀ ਕੀ ਲੋੜ ਏ।
ਅੱਛਾ, ਏ।
ਔਰ ਕੀ ਜਦ ਪੱਕੀ ਪਕਾਈ ਮਿਲ ਜਾਂਦੀ ਏ, ਫੇਰ ਜ਼ਰੂਰੀ ਹੱਥ ਸਾੜਨੇ ਨੇ ਆਪਣੇ ਤੰਦੂਰ ਈਚ।
ਹਾਂਜੀ ਏ ਤੇ ਹੈ।
ਆਂ, ਹੋਰ ਬੱਚੇ ਠੀਕ ਠਾਕ।
ਵਧੀਆ---ਠੀਕ ਠਾਕ।
ਚਲੋ ਠੀਕ ਈ ਚਾਈਦੇ। ਬਸ ਜੀ ਬਸ ਵਧੀਆ ਨੇ ਠੀਕ-ਠਾਕ ਨੇ।
ਅੱਛਾ ਜੀ, ਹਾਂਜੀ ਵਧੀਆ ਭਾਬੀ ਠੀਕ।
ਠੀਕ ਐ -ਠੀਕ ਐ, ਹੋਰ ਤੁਸੀਂ ਕੀ ਕਰਦੇ ਬਨਾ ਲੀ ਰੋਟੀ?
ਰੋਟੀ ਅਸੀ ਵੀ ਤੰਦੂਰ ਤੇ ਬਨਾਵਾਂਗੇ। ਸਬਜੀ ਬਨਾ ਲਈ ਏ, ਘੀਆ।
ਅੱਛਾ, ਅੱਛਾ -ਅੱਛਾ ਜੀ।
ਹਾਂਜੀ, ਰੋਟੀ ਰੈਹ ਗਈ ਕੱਲੀ ਬਨਾਨ ਆਲੀ।
ਤੁਸ ਜਲਦੀ ਖਾ ਲੈਂਦੇ ਓ ਨਾ
ਹੋਰ ਜੀ, ਅੱਠ ਸਾਢੇ -ਅੱਠ ਖਾ ਲਈ ਦੀ।
ਹਾਂ, ਅਸੀਂ ਉਸ ਟਾਈਮ ਸੋਚਦੇ ਆਂ ਕੀ ਬਨਾਈਏ?
ਆਹੋ ਸਈ ਗੱਲ ਏ, ਅਸੀਂ ਖਾ ਕੇ ਇੰਨੇ ਨੂੰ ਵੇ ਤੁਸੀ ਸ਼ੁ
ਹਾਂ ਏ ਤੇ ਹੈ, ਹੋਰ ਵੀਰ ਜੀ ਠੀਕ ਨੇ?
ਹਾਂਜੀ ਵਦੀਆ ਠੀਕ- ਠਾਕ।
ਚਲੋ, ਠੀਕ ਈ ਚਾਈਦੇ ਹੋਰ ਆਸ਼ੂ ਦੀ ਮੰ ਮੀ ਨਾਲ ਗੱਲ ਹੋਈ?
ਅੱਜ, ਤੇ ਨੀ ਜੀ ਹੋਈ ਹੈਗੀ। ਕੱਲ ਈ ਹੋਈ ਸੀ, ਹਾਂਜੀ।
ਮੈਂ ਵੀ ਕੀਤਾ ਸੀ ਫੋਨ ਪਰ ਚੱਕੇਆ ਨੀਂ ਓਨਾਂ ਨੇ
ਅੱਛਾ ਜੀ।
ਹਾਂ।
ਤੁਸੀ ਕਿੰਨੇ ਵਜੇ ਕੀਤਾ ਸੀ?
ਮੈਂ ਸਵੇਰੇ, ਏਹੀ ਗੇਆਰਾਂ -ਸਾਢੇ ਗੇਆਰਾਂ ਵਜੇ
ਅੱਛਾ ਜੀ।
ਚੱਕੇਆ ਨੀਂ ਫੇਰ ਓਨਾਂ ਨੇ, ਹਾਂ ਓਨੂੰ ਵੀ ਕੀ ਤਾ, ਸੀ ਓਨੇ ਵੀ ਨੀ ਚੱਕੇਆ।
ਅੱਛਾ ਜੀ।
ਮੈਂ ਕੇਆ, ਚੱਲ ਆਪੇ ਕਰ ਲੇਗੀ ਮਿਸ ਕਾੱਲ ਦੇਖੇਗੀ।
ਹਾਂਜੀ ਏ ਤੇ ਹੈ, ਤੇੋ ਭੋਗ ਦਾ ਨੀਂ ਸੀ ਪਾਏਆ ਓਨਾਂ ਨੇ?
ਨਈਂ-ਨਈਂ ਹਜੇ ਤੇ ਕੁਛ ਨੀਂ ਪਾਏਆ।
ਅੱਛਾ
ਹਾਂ, ਹਲੇ ਨਈਂ ਪਾਏ
ਠੀਕ ਐ।
ਤੇ, ਤੁਸੀ ਫਾਰਮ ਭਰ ਆਏ ਓ ਆਪਨੇ?
ਫਾਰਮ ਤੇ ਭਰ ਲੇਆ ਏ, ਓ ਫੜਾ ਕੇ ਆਨੈ ਹੁਨ ਸਕੂਲ 'ਚ ਹੁਨ ਏਹ ਨੀ ਪਤਾ ਵੀ ਰਾਜਾ 'ਚ ਜਮਾ ਹੋਏਗਾ ਜਾਂ ਇੱਥੇ ਹੋਏਗਾ
ਅੱਛਾ ਤੁਆਡੀ ਵੋਟ ਕਿੱਧਰ ਪੈਂਦੀ ਐ?
ਵੋਟ ਤੇ ਹੁਨ ਪੈਲੀ ਵਾਰ ਪਾਣੀ ਏ ਕੰਮੂ ਮਾਜਰੇ ਪਏਗੀ
ਅੱਛਾ -ਅੱਛਾ ਠੀਕ ਐ-ਠੀਕ ਐ, ਆ, ਮੈਂ ਵੀ ਭਰ ਕੇ ਦੇਨਾ ਫਾਰਮ ਆਪਨਾ ਵੀ ਇਨਾਂ ਦਾ ਵੀ
ਅੱਛਾ ਜੀ।
ਸਵੇਰੇ ਦੇਖਦੀ ਆਂ ਹੁਨ ਕਿੱਧਰ ਫੜਾਨੇ ਨੇ।
ਜੇ ਗਏ, ਮੈਨੂੰ ਵੀ ਲੈ ਜੇਓ ਨਾਲ
ਹਾਂ, ਜੇ ਪਿੰਡ ਫੜਾਨੇ ਹੋਏ ਤੇ ਓਧਰ ਫੜਾ ਆਵਾਂਗੀ।
ਹਾਂਜੀ
ਨਈਂ ਤੇ ਫੇਰ ਏਧਰ ਦੇਖ ਲਾਂਗੇ।
ਅੱਛਾ, ਤੁਸੀਂ ਭਰੇ ਤੇ ਨੀ ਹਜੇ ਫਾਰਮ
ਨਾ ਹਲੇ ਨੀ ਭਰੇ
ਅੱਛਾ ਜੀ
ਹਲੇ ਭਰਨਾ ਐ ਆਪੇ ਬੇਟੀ ਭਰੇਗੀ ਮੇਰੀ
ਠੀਕ ਹੈ ਜੀ।
ਹਾਂ ਹੋਰ ਦਸੋ
ਹੋਰ ਵਧੀਆ ਜੀ ਵੀਰ ਜੀ ਆ ਗਏ ਨੇ ਜੀ
ਅੱਛਾ। ਠੀਕ ਹੈ ਕੋਈ ਨਾ ਆਉਣਾ ਹੀ ਉਹਨਾਂ ਨੇ ਤੇ
ਹਾਂਜੀ।
ਚੁੱਕ ਲਿਆ ਹੂੰ। ਹੋਰ ਸੁਣਾਓ ਨਵੀਂ ਤਾਜ਼ੀ
ਨਵੀਂ ਤਾਜ਼ੀ ਵਧੀਆ ਜੀ ਸੂਟ ਦੀ ਸੋਚਨੇ ਹਾਂ ਜਾਣਾ ਪਏਗਾ ਭੋਗ
ਅੱਛਾ! ਹੈ ਤੇ ਹੈ ਉਹ ਵਾਲਾ ਸਵਾ ਲੳ
ਉਹਦੇ ਨਾਲ ਦੇ ਹੀ ਫੇਰ ਚੁੰਨੀ ਲੈ ਕੇ ਆਉਣੀ ਪਏਗੀ ਨਾ ਸੂਟ ਤੇ ਫਿਰ ਪ੍ਰਿੰਟ ਹੋ ਜਾਏਗਾ ਫਿਰ ਚੁੰਨੀ ਸੋਚਣੀ ਆ ਬਈ ਪ੍ਰਿੰਟ ਲਈਏ ਜਾਂ ਪਲੇਨ ਲਵਾਂ।
ਠੀਕ ਹੈ। ਚਲੋ ਸੂਟ ਤੇ ਸਵਾਓ ਚੁੰਨੀ ਵੀ ਆ ਜਾਏਗੀ।
ਦੋ ਸਲਾਹ ਕੋਈ ਪ੍ਰਿੰਟ ਲੈ ਆਵਾਂ ਜਾਂ
ਪ੍ਰਿੰਟ ਦੇ ਕਿਉ ਪਲੇਨ ਡਾਈ ਕਰਾ ਲਿਓ।
ਪਿਓਰ ਦੀ ਲੈ ਕੇ ਹੈਨਾ।
ਹਾਂ, ਚਾਹੇ ਪਿਓਰ ਦੀ ਚਾਹੇ ਅੱਜ ਕੱਲ ਉਹ ਮਛਲੀਨ ਨਾਲ ਹੀ ਚੱਲੀ ਏ, ਉਹ ਸਵਾ ਲਿਓ।
ਅੱਛਾ ਜੀ!
ਹਮ।
ਹੁੰ, ਚਲੋ ਫਿਰ ਐਵੇਂ ਸੋਚਦੇ ਹਾਂ।
ਹਾਂਜੀ ਹਾਂ। ਉਹ ਚੁੰਨੀਆਂ ਵਾਲੀ ਦੁਕਾਨ ਤੋਂ ਮਿਲ ਜਾਏਗੀ।
ਹਾਂਜੀ ਹਾਂਜੀ।
ਹਮ
ਹੋਰ ਜੀ
ਬਸ ਠੀਕ ਠਾਕਵਧ ਵਧੀਆ ਸਾਰੇ ਤੁਸੀਂ ਓਧਰ ਕਮੇਟੀ ਦੀ ਗੱਲ ਕਰਕੇ ਆਏ ਪਾ ਲਈ ਕਮੇਟੀ
ਨਾ ਜੀ ਉਹਨੂੰ ਕਿਹਾ ਸੀ ਦੇ ਦਿਓ ਉਹ ਆਉਂਦੇ ਪਹਿਲੀ ਮੈਂ ਦਿੰਦੀ ਨੀ, ਦੂਜੀ ਵੀ ਨੀ ਦਿੰਦੀ ਫੇਰ ਇਸ ਕਰਕੇ ਓ ਚੱਲ ਮੈਂ ਕਿਹਾ ਫਿਰ ਰਹਿਣ ਦੋ।
ਅੱਛਾ।
ਨਹੀਂ ਦਿੰਦੇ ਤੇ ਮੈਂ ਕਹਿ ਆ।
ਅੱਛਾ ਉਹਨੂੰ ਉਹਨੇ ਦੇ ਮੈਂਬਰ ਵੀ ਤੇ ਨ ਪੂਰੇ ਹੋਏ ਨਾ।
ਹਾਂਜੀ। ਮੈਂਬਰ ਵੀ ਨੀ ਪੂਰੇ ਹੋਏ ਹੈਗੇ, ਉਹ ਅਜ ਪਹਿਲੀਆਂ ਵੀ ਕੱਢ ਬਹਿ ਗਈ ਏ ਨਾ ਮੈਂਬਰ ਇਕੱਠੇ ਕੀਤੇ ਨਾ ਕੋਈ ਦੱਸਿਆ ਉਹਨਾਂ ਨੂੰ ਤੇ ਕੀ ਏ ਪਹਿਲੀ ਕਮੇਟੀੇ ਮੈਂ ਆਪ ਹੀ ਰੱਖ ਲਈਏ।
ਅੱਛਾ! ਅੱਛਾ! ਪਰ ਚਲੋ ਮ ਤੇ ਫੇਰ ਤੁਸੀਂ ਓਨੂੰ ਕੈ ਦੋ ਦੂਜੀ ਦੇ ਦੇਗੀ ਲੋੜ ਏ।
ਹਾਂ।
ਜ
ਸਾਨੂੰ ਲੋੜ, ਨਾ ਜੀ ਕਿੱਥੇ ਮੰਨਦੀ। ਮੈਂ ਦੋ-ਤਿੰਨ ਵਾਰੀ ਪਤਾ ਕਰ ਆਈ ਆਂ।
ਹੂੰ, ਮੈਂ ਚੱਲ ਓਧਰ ਵੀ ਹੈਗੀ ਏ ਇੱਕ ਓਨੂੰ ਪਤਾ ਪੁੱਛਾਂਗੀ ਫੋਨ ਕਰਕੇ, ਓਨੇ ਵੀ ਸ਼ੁਰੂ ਕਰਨੀ ਸੀ।
ਚਲੋ ਪੁੱਛ ਲਿਆ ਜੇ, ਜੇ ਪਾਏਗੀ ਓਧਰ ਫੇਰ ਓਧਰ ਹੀ ਪਾ ਲਾਂਗੇ ਏਦਾ ਛੱਡੋ ਖੈੜਾ ਐਦਾ ਫੇਰ।
ਹੂੰ, ਤੇ ਜਦ ਮੈਂਬਰ ਨੀ ਪੂਰੇ ਹੋਏ ਕੁੱਝ ਨੀ ਤੇ ਐਵੇਂ ਈ ਪੈਲੇ ਈ ਰੌਲ਼ਾ ਪਾਤਾ।
ਓਹੀ ਤੇ ਹੈ ਜੀ, ਪਰ ਓ ਦਿਨ ਚ ਕੀ ਪਤਾ ਫੇਰ ਕਿਵੇਂ ਕਰੇ?
ਹਾਂ ਐ ਤੇ ਹੈ, ਨਈਂ ਚਲੋ ਓ ਤੇ ਠੀਕ ਏ ਓਦੇ ਨਾਲ ਮੈਂ ਪੈਲਾਂ ਵੀ ਪਾਈ ਸੀ, ਓ ਵਧੀਆ ਹੈਗੀ।
ਅੱਛਾ ਜੀ!
ਹਾਂ ਓ ਪੁੱਛ ਲਾਂਗੀ ਫੋਨ ਕਰਕੇ ਜੇ ਓ ਦੇਂਦੀ ਹੋਈ ਤੇ।
ਹਾਂ ਚਲੋ ਪੁੱਛ ਲਿਓ ਫਿਰ ਓਧਰ ਹੀ ਪਾਲਾਂਗੇ। ਇੱਧਰ ਰੈਣ ਦਾਂਗੇ ਨਾਲੇ ਓਧਰ ਤੇ ਤੁਸੀਂ ਓਨਾਂ ਨੂੰ ਜਾਣਦੇ ਵੀ ਓ ਤੁਆਡੇ ਨਾਲ ਦੇ ਅੱਗੇ ਵੀ ਪਾਦੇ ਕਰਦੇ ਰੈਂਦੇ ਕਮੇਟੀਆਂ।
ਹਾਂ ਨਈ ਮੈਂ ਤੇ ਬੌਤ ਵਾਰ ਪਾਈ ਏ, ਸੂਟ-ਸਾਟ ਵੀ ਸਵਾਦੀ ਆ ਨਾ ਵਧੀਆ ਸਿੰਦੀ ਏ ਫਿਰ ਓ।
ਅੱਛਾ ਜੀ।
ਤੁਸੀਂ ਵੀ ਸਗੋਂ ਸੂਟ ਸੀਣਾ ਦੇਣਾ ਹੋਯਾ ਓਨੂੰ ਹੀ ਦੇ ਦਿਓ ਨਾਲੇ ਦੋ ਦਿਨਾਂ 'ਚ ਸੀ ਦੇ ਦੇ ਦੇਂਦੀਆਂ ਐਨ ਵਧੀਆ।
ਅੱਛਾ ਜੀ! ਵਧੀਆ ਡਿਜ਼ਾਇਨ ਵਾਲੇ ਸੀ ਲੈਂਦੇ?
ਹਾਂ ਡਿਜ਼ਾਇਨ ਵੀ ਜਿਵੇਂ ਦਾ ਕੋ ਓਦਾਂ। ਖਾਦੋ ਓਨੂੰ ਉਵੇਂ ਦਾ ਈ ਪਾ ਦਿੰਦੀ ਏ। ਨਾਲੇ ਸਟਿਚਿੰਗ ਠੀਕ ਏ।
ਕਿੰਨੇ ਲੈਂਦੇ ਨੇ?
ਸਿੰਪਲ ਦੀ ਢਾਈ ਸੌ ਲੈਂਦੀ ਏ।
ਅੱਛਾ ਜੀ।
ਹਾਂ।
ਚਲੋ ਦੇਖ ਲਾਂਗੇ ਜੇ ਫੇਰ ਉੱਧਰੋਂ ਹੀ ਸਵਾ ਲਾਂਗੇ।
ਹਾਂ। ਹਾਂ ਸਿੰਪਲ ਦੀ ਓ ਢਾਈ ਸੌ ਲੈਂਦੀ ਏ, ਉਂ ਚਲੋ ਡਿਜ਼ਾਇਨ ਦੇ ਅਲੱਗ ਲੈ ਲੈਂਦੀ ਏ।
ਹ ਅੱਛਾ ਜੀ।
ਹਾਂ! ਨਾਲੇ ਵਧੀਆ ਸਿੰਦੀ ਏ ਫਿਟਿੰਗ।
ਵਧੀਆ ਗੱਲ ਏ, ਫਿਰ ਤੇ ਓਧਰੋਂ ਹੀ ਸਵਾ ਲਾਂਗੇ।
ਇਕ ਤੁਆਡੇ ਘਰ ਦੇ ਸਾਮਣੇ ਜੇੜੀ ਹੈਗੀ ਓ ਨੀ ਵਧੀਆ, ਮੈਂ ਓ ਟੈਮ ਨਾਲ ਦੇਂਦੀ ਵੀ ਨੀ, ਲਾਰੇ ਲਾਂਦੀ ਅੱਜ ਦਾਂਗੀ ਕੱਲ ਦਾਂਗੀ। ਹੋਰ ਲਾਰੇ ਬੜੇ ਲਾਂਦੀ ਏ, ਮੈਂ ਮੈਂ, ਕਿੱਥੇ ਮੈਂ ਦੋ ਦਿੱਤੇ ਨੇ ਕਿੰਨੇ ਦਿਨਾਂ ਦੇ ਮੈਂ। ਤੁਹਾਡੇ ਘਰੇ ਤੇ ਉਹਨੂੰ ਦੇ ਤਾ ਤੇ, ਕਿੰਨੇ ਦਿਨ ਹੋ ਗਏ ਨੇ। ਜੇ ਫੋਨ ਕਰੋ ਫੋਨ ਵੀ ਨੀ ਚੱਕਦੀ।
ਫਿਰ ਤੇ ਗ਼ਲਤ ਗੱਲ ਆ ਐੰਵੇੈਂ ਉਹਦੇ ਵਾਸਤੇ।
ਹੋਰ ਕੱਲ ਵੀ ਕੀਤਾ ਸੀ ਫੋਨ, ਫੋਨ ਨੀ ਚੱਕਿਆ ਫੇਰ ਅੱਜ ਐ। ਤਵਾਰ ਸੀ ਅੱਜ ਓ ਆਈ ਨੀ ਦੁਕਾਨ ਤੇ, ਮੈਂ ਕਿਹਾ ਸਵੇਰੇ ਜਾ ਕੇ ਦੇਖਾਂਗੀ। ਪੁੱਛਾਂ ਗੀ ਸੀਤੇ ਨੇ ਕਿ ਨੀ, ਪੰਦਰਾਂ ਦਿਨ ਹੋ ਗੇ ਦਿੱਤੇ।
ਅੱਛਾ ਜੀ।
ਪੰਦਰਾਂ ਦਿਨ ਹੋ ਗਏ। ਪੰਦਰਾਂ, ਇਨਾ ਟੈਮ ਥੋੜ੍ਹੀ ਲੱਗਦਾ ਵਾ।
ਹਾਂਜੀ, ਏ ਤੇ ਹੈ।
ਮੈਂ ਕਿਹਾ, ਜੇ ਫਿਟਿੰਗ ਠੀਕ ਪੈ ਬਹਿ ਗਈ ਤੇ ਮੈਂ ਕਿਹਾ ਚਲ ਇਦੇ ਤੋਂ ਸੁਵਾ ਕੇ ਦੇਖ ਲੈਂਨੇ ਆ।
ਹਾਂਜੀ।
ਤੁਸੀਂ ਕਹਿੰਦੇ ਜੇ ਨਾ ਮੈਂ ਸਵਾਏ ਨੇ ਦੋ ਤਿੰਨ ਤੇ ਵਧੀਆ ਸੀਤੇ ਸੀ ਮੇਰੇ
ਹਾਂਜੀ, ਸੂਟ ਤੇ ਉਹਨੂੰ ਵੈਸੇ ਵਧੀਆ ਸੀਤੇ ਨੇ ਓਨੇ। ਪਰ ਮੈਨੂੰ ਤੇ ਜਦੋਂ ਕਹਿੰਨੀ ਆ ਉਦੋਂ ਦੇ ਛੱਡਦੀ ਟੈਮ ਤੇ
ਅੱਛਾ।
ਕਵਾਂ ਪੀ, ਮੈਨੂੰ ਸਵੇਰ ਤੀਕਰ ਚਾਈਦਾ, ਮੈਂ ਜਾਣਾ ਪਾ ਕੇ ਤੇ ਦੇ ਦਿੰਦੀ। ਤੁਹਾਡੇ ਪਤਾ ਨੀ ਕਿਉਂ ਲੰਮ-ਲੇਟ ਕਰ ਛੱਡੇ ਉਹ।
ਪਤਾ ਨੀ ਕਦੀ ਤੇ ਆਂਦੀ ਏ, ਮੈਂ ਉਸ ਪਰਸੋਂ ਵੀ ਦੁਕਾਨ ਤੇ ਗਈ ਤੇ। ਖੋਲੀ ਨੀ ਸੀ ਉਹਨੇ ਦੁਕਾਨ। ਫੇਰ ਮੈਂ ਫੋਨ ਕੀਤਾ ਫੋਨ ਵੀ ਨੀ ਚੱਕਿਆ, ਫੇਰ ਰਾਤੀ। ਜੇ ਫੋਨ ਆਇਆ ਕਹਿੰਦੀ ਫੋਨ ਬੱਚਿਆਂ ਕੋਲ ਸੀ ਮੈਂ ਕਿਆ ਫਕੜ ਤੋੜ ਫੋਨ ਕਰਕੇ ਦੱਸ ਤੇ ਦਓ ਕਿ ਸੂਟ ਬਣੇ ਨੇ ਕਿ ਨਈੰ ਨਾਲੇ ਮੈਂ ਕਿਹਾ ਸੀ ਮੈਨੂੰ ਐਤਵਾਰ ਦੇ ਦੀ, ਅੱਜ ਦੇਖਲੋ ਐ ਐਤਵਾਰ ਵੀ ਲੰਘ ਗਿਆ, ਹੁਣ ਕੱਲ ਪੁੱਛਾਂਗੀ, ਜੇ ਆਈ ਦੁਕਾਨ ਤੇ।
ਠੀਕ ਐ ਜੀ।
ਹਾਂ।
ਹੋਰ ਜੀ।
ਚਲੋ ਠੀਕ ਐ ਜੀ, ਫੇਰ ਕਰਦੇ ਓ। ਓਕੇ ਜੀ।
ਓਕੇ, ਬਾਏ।